ਹੈਲੋ
ਹੈਲੋ
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਭੈਣ ਜੀ, ਕੀ ਹਾਲ ਨੇ?
ਠੀਕ ਆ ਭੈਣ ਜੀ ਮੈਂ ਤੇ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਏ
ਬਸ ਮੈਂ ਭੈਣ ਜੀ ਤੁਹਾਨੂੰ ਕਿੰਨੇ ਫੋਨ ਕੀਤੇ ਅੱਜ ਤੁਸੀਂ ਚੁੱਕਦੇ ਨੀ, ਕੀ ਗੱਲ ਭੈਣ ਜੀ
ਬਸ ਭੈਣ ਜੀ, ਕੀ ਦੱਸਾਂ ਤੁਹਾਨੂੰ ਮੈਂ, ਮੈਂ ਨਾ ਘਰ ਰਨੋਵੇਸ਼ਨ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ, ਤੇ ਬਸ ਉਹ ਨਾ ਬਾਰ, ਬਾਰ ਕੋਈ ਨਾ ਕੋਈ ਆਵਾਜ਼ ਲਾ ਦਿੰਦਾ ਮਿਸਤਰੀ, ਜਿਹੜੀ ਲੇਬਰ ਲੱਗੀ ਹੋਈ ਹੈ। ਬਸ ਉਹਦੇ ਚ ਹੀ ਬਿਜੀ ਸੀਗਾ। ਸੀਗੀ, ਫੋਨ ਵੀ ਥੋੜਾ ਰੱਖਿਆ ਹੋਇਆ ਸੀ ਨਾ ਅੰਦਰ ਫਿਰ ਧਿਆਨ ਰੱਖਣਾ ਪੈਂਦਾ ਤੁਹਾਨੂੰ ਤਾਂ ਘਰ ਲੇਬਰ ਲੱਗੀ ਹੋਏ ਨਾ, ਆਪਣੇ ਸਮਾਨ ਦਾ ਵੀ ਧਿਆਨ ਰੱਖਣਾ ਪੈਂਦਾ। ਬਸ ਇਸ ਕਰ ਕੇ ਨਾਂ ਮੈਂ ਤੁਹਾਨੂੰ, ਫੋਨ ਨਾ ਚੱਕ ਸਕੀ ਤੁਹਾਡਾ ਹੋਰ ਸੁਣਾਓ? ਹੋਰ ਸੁਣਾਓ ਭੈਣ ਜੀ, ਤੁਸੀਂ ਕਿਵੇਂ ਓ?
ਹੈਲੋ, ਹੈਲੋ
ਹੈਲੋ, ਹਾਂਜੀ ਭੈਣ ਜੀ।
ਹਾਂਜੀ ਭੈਣ ਜੀ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਸੀ।
ਹਾਂਜੀ ਭੈਣਜੀ ਹੁਣ ਆ ਗਈ, ਮੈਨੂੰ ਵੀ ਨੀਂ ਆ ਰਹੀ ਸੀਗੀ। ਨੈਟਵਰਕ ਇਸ਼ੂ ਹੋ ਗਿਆ ਹੋਣਾ ਭੈਣ ਜੀ।
ਹੈਲੋ।
ਹਾਂਜੀ ਭੈਣ ਜੀ ਨੈਟਵਰਕ, ਨੈਟਵਰਕ ਇਸ਼ੂ ਹੋ ਗਿਆ।
ਹਾਂਜੀ ਨੈਟਵਕ ਹਾਂਜੀ, ਹਾਂਜੀ। ਭੈਣ ਜੀ। ਹੋਰ ਸੁਣਾਓ ਭੈਣ ਜੀ।
ਹੱ
ਭੈਣਜੀ ਤੁਸੀਂ ਟਿਊਸ਼ਨ ਬਾਰੇ ਪੁੱਛ ਰਹੇ ਹੋ ਹੈਲੋ ਭੈਣ ਜੀ, ਮੈਨੂੰ ਨਾ ਆਵਾਜ਼ ਨੀ ਸੁਣਾਈ ਦੇ ਰਹੀ ਮੈਨੂੰ ਭੈਣ ਜੀ ਤੁਹਾਡੀ
ਪੰਜ ਹਾਂਜੀ ਭੈਣਜੀ ਮੈਂ ਟਿਊਸ਼ਨ, ਅਰੇ ਤੂ ਕਿੱਥੇ ਲਗਾਈਏ।
ਅੱਛਾ ਅੱਛਾ ਟਿਊਸ਼ਨ ਬਾਰੇ ਤੁਸੀਂ, ਹਾਂਜੀ ਕਿਹੜੇ ਸਬਜੈਕਟ ਦੀ ਲਵਾਣੀ ਚ ਹਾਂਜੀ ਘਰ ਦੇ ਕੋਲ ਆ, ਕਿਹੜੇ ਸਬਜੈਕਟ ਦੀ ਲਵਾਣੀ ਹੈ ਤੁਸੀਂ ਭੈਣ ਜੀ
ਮੈਂ ਨਾ ਆਲ ਸਬਜੈਕਟਸ ਦੀ ਲਗਾਣੀ।
ਹਾਂ ਮੇਰੇ ਘਰ ਦੇ ਕੋਲ ਨਾ ਫੋਰ ਸਬਜੈਕਟ ਤੇ ਉਹ ਪੜ੍ਹਾਉਂਦੇ ਨੇ ਸਮਾਜਿਕ, ਸਾਇੰਸ ਤੇ ਇੰਗਲਿਸ਼ ਤੇ ਮੈਥ ਇਹ ਚਾਰ ਸਬਜੈਕਟ ਤੇ ਉਹ ਪੜ੍ਹਾਉਂਦੇ ਹੈਗੇ ਜੇ। ਤੇ ਬਾਕੀ ਦੇ ਬਾਕੀ ਚ ਜਿਹੜੇ ਦੋ ਸਬਜੈਕਟ ਨੇ ਉਹ ਇੰਨੇ ਜ਼ਰੂਰੀ ਨੀ ਹੁੰਦੇ ਸਕੂਲ ਵਿੱਚ ਅ ਕੰਪਿਊਟਰ ਤੇ ਜਨਰਲ ਨੌਲੇਜ ਦਾ ਉਹ ਬੱਚੇ ਘਰ ਵੀ ਕਰ ਲੈਂਦੇ ਨੇ ਮਤਲਬ ਉਹ ਉਹਨਾਂ ਨੂੰ ਰੋਜ਼ ਪੜ੍ਹਨ ਦੀ ਲੋੜ ਨੀ ਪੈਂਦੀ, ਉਹ ਅਸੀਂ ਨਾ ਵੀਕਐਡ ਵਿੱਚ ਆਪਣੇ ਆਪ ਹੀ ਬੱਚਿਆਂ ਨੂੰ ਪੜ੍ਹਾ ਸਕਦੇ ਆ, ਤੇ ਫ ਚਾਰ ਸਬਜੈਕਟ ਮੇਨ ਹੁੰਦੇ ਨੇ। ਤੇ ਇਹ ਵਾਲੇ ਉਹ ਪੜ੍ਹਾ ਦਿੰਦੇ ਨੇ ਫਿਰ, ਹਾਂਜੀ ਚਾਰ ਸਬਜੈਕਟ ਦੇ ਹਾਂਜੀ- ਹਾਂਜੀ ਚ ਚਾਰ ਸਬਜੈਕਟ ਦੇ ਨਾ ਅਲੱਗ -ਅਲੱਗ ਟੀਚਰ ਆਉਂਦੇ ਨੇ। ਤੇ ਵੀਹ ਬੱਚਿਆਂ ਦਾ ਉਹਨਾ, ਹਾਂ ਵੀਹ ਬੱਚਿਆਂ ਦਾ ਉਹਨਾਂ ਦਾ ਬੈਚ ਹੁੰਦਾ ਇੱਕ ਤੇ ਇੱਕ ਵਾਰੀ ਚ ਵੀਹ ਬੱਚੇ ਕਲਾਸਰੂਮ ਵਿੱਚ ਬਿਠਾਉਂਦੇ ਨੇ ਬਸ ਫਿਰ ਉਹ ਵੀ ਬੱਚੇ ਨੂੰ, ਇੱਕ -ਇੱਕ ਟੀਚਰ ਆ ਕੇ ਜਿਵੇਂ ਸਕੂਲ ਵਿਚ ਸਾਡੇ ਕਲਾਸ ਰੂਮ ਵਿੱਚ ਪੀਰੀਅਡ ਲੱਗਦੇ ਨਾ। ਐਵੇਂ ਉਹਨਾਂ ਦਾ ਫੋਟੀ ਫਾਈਵ ਫ। ਫੋਰਟੀ ਫਾਇਵ ਮਿੰਟਸ ਤੇ ਵੰਡ ਲੈਂਦੇ ਨੇ ਟੀਚਰ ਤੇ ਫੋਰਟੀ ਫਾਈਵ। ਫੋਰਟੀ ਫਾਈਵ ਮਿੰਟਸ ਇੱਕ- ਇੱਕ ਟੀਚਰ ਪੜਾਉਦੇ ਰਹਿੰਦੇ। ਹਾਂਜੀ ਸਕੂਲ ਵਰਗਾ ਮਾਹੋਲ ਹੀ ਲੱਗਦਾ ਹੈ। ਪਰ ਬਹੁਤ ਵਧੀਆ ਏ ਸੀ ਚ ਬਹਿ ਕੇ ਬੱਚੇ ਟਿਊਸ਼ਨ ਪੜ੍ਹਨ।
ਹਾਂ ਜੀ ਉਹੀ ਮਤਲਬ ਸਕੂਲ ਵਰਗਾ ਮਾਹੌਲ ਆ। ਕੋਈ ਏਦਾਂ ਐ ਨੀ। ਭੈਣ ਜੀ ਵੀ ਕੋਈ ਵੀ ਆਪਣਾ ਘਰੇ ਸਟਾਰਟ ਕਰਤੀ ਦੇਖੋ ਘਰ ਦੀ ਵੀ ਟਿਊਸ਼ਨ ਏਦਾਂ ਨੀ ਕਿ। ਕਿਸੇ ਨੂੰ ਨੌਲੇਜ ਨਹੀਂ ਹੈ ਤਾਂ। ਪਰ ਨਾ ਘਰ ਦੀ ਉਹ ਚੀਜ਼ ਨਹੀਂ ਬਣਦੀ ਬੱਚਿਆਂ ਨੂੰ ਡਿਸਇਪਲਿੰਨ ਨਹੀਂ ਰਹਿੰਦਾ। ਉੱਥੇ ਦੀ ਚੀਜ਼।
ਗੱਲ ਤੇ ਬਿਲਕੁਲ ਸਹੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅਕੈਡਮੀ ਹੋਏ ਜਾਂ। ਕੋਈ ਇੰਸਟੀਚਿਊਟ ਹੋਏ ਹਾਂ ਹਾਂ ਉੱਧਰ ਉੱਧਰ। ਤੇ ਵਧੀਆ ਪੂਰਾ ਪੂਰਾ ਵਧੀਆ ਮਾਹੌਲ ਬਣ ਜਾਂਦਾ ਪੜ੍ਹਨ ਦਾ। ਤੇ ਬੱਚੇ ਫੇਰ ਸੀਰੀਅਸ ਹੋ ਕੇ ਪੜ੍ਹ ਲੈਂਦੇ ਨੇ।
ਬਚਾ ਗਿਆ।
ਹਾਂ ਜੀ ਭੈਣ ਜੀ ਔਰ ਮੈਂ ਤੁਹਾਡੇ ਕੋਲ ਇਹ ਪੁੱਛਣਾ ਸੀਗਾ ਭੈਣ ਜੀ। ਤੁਸੀਂ ਸਟੇਟਸ ਲਗਾਇਆ ਹੋਇਆ ਸੀ। ਤੁਸੀਂ ਸਟੇਟਸ ਵਿੱਚ ਤੁਸੀਂ ਕਿੱਥੇ ਘੁੰਮਣ ਗਏ ਹੋਏ ਸੀ? ਪਿੱਛੇ ਨਾ ਬੜਾ ਹੀ ਸੋਹਣਾ ਗੁਰਦੁਆਰਾ। ਮੈਨੂੰ ਗੋਲਡਨ ਕਲਰ ਦਾ ਨਜ਼ਰ ਆ ਰਿਹਾ ਸੀਗਾ। ਮੈਂ ਕਿਹਾ ਇੰਨਾ ਸੋਹਣਾ ਲੱਗ ਰਿਹਾ ਹਾਂ ਜੀ ਭੈਣ ਜੀ ਗੁਰਦੁਆਰਾ।
ਭੈਣ ਜੀ ਮੈਂ ਤਾਂ ਤੁਹਾਨੂੰ ਕਦੋਂ ਦੀ। ਕਹਿ ਰਹੀ ਹਾਂ। ਤੁਸੀਂ ਆਓ ਸਾਡੇ ਨਾਲ ਮੈਂ ਤੁਹਾਨੂੰ। ਅਲੱਗ ਅਲੱਗ ਜਗ੍ਹਾਵਾਂ ਘੁਮਾਵਾਂ। ਤੁਸੀਂ ਆਉਂਦੇ ਨੀ। ਤੁਸੀਂ ਇੱਕ ਵਾਰ ਤਾਂ ਆਓ ਭੈਣ ਜੀ। ਤੁਸੀਂ ਆਪ ਬੋਲੋਗੇ ਕਿ ਨਹੀਂ ਅਹ ਵੀ। ਤੁਸੀਂ ਟਾਈਮ ਕੱਢ ਕੇ ਆਉ।
ਮੈਂ ਨਾ ਹੁਣ ਗਰਮੀਆਂ ਦੀ ਛੁੱਟੀਆਂ। ਛੁਟੀਆਂ ਚ ਨਾ ਬੜਾ ਔਖਾ ਹੋ ਜਾਂਦਾ ਗਰਮੀ ਚ ਬਾਹਰ ਜਾਣਾ। ਜਿਹੜੀ ਸਰਦੀਆਂ ਦੀ ਛੁੱਟੀਆਂ ਆਣਗੀਆਂ ਨਾ ਮੇਰੇ ਬੱਚਿਆਂ ਦੀਆਂ। ਤਾਂ ਮੈਂ ਜ਼ਰੂਰ ਆਵਾਂਗੀ। ਫੇਰ ਸਰਦੀਆਂ ਚ ਅਸੀਂ ਚੱਲਾਂਗੇ। ਤੁਸੀਂ ਜਿੱਥੇ ਮੈਨੂੰ ਲੈ ਕੇ ਚੱਲੋਗੇ ਨਾ ਜਿੱਥੇ ਤੁਸੀਂ ਬੜਾ ਸੋਹਣਾ। ਉੱਥੇ ਗੋਲਡਨ- ਗੋਲਡਨ ਸੀਗਾ ਸਾਰਾ ਤੁਹਾਡੀ ਬੈਕ।
ਹਾਂ ਜੀ ਹਾਂ ਜੀ ਉਹ ਸਾਡੇ ਘਰ ਦੇ ਕੋਲ ਇਤਿਹਾਸਿਕ। ਸਾਡੇ ਘਰ ਦੇ ਕੋਲ ਇਤਿਹਾਸ ਗੁਰਦੁਆਰਾ ਐ।
ਅੱਛਾ ਜੀ। ਬੜਾ ਹੀ ਸੋਹਣਾ ਬਣਿਆ ਹੋਇਆ ਹਾਂ ਜੀ।
ਹਾਂ ਜੀ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਭੈਣ ਜੀ। ਉਹਦਾ ਲੰਗਰ ਹਾਲ ਦੇਖ ਲਓ। ਉਹਦੀ ਹਰ ਚੀਜ਼ ਦੇਖ ਲੋ। ਬਹੁਤ ਵਧੀਆ ਬਣੀ ਹੋਈ ਐ।
ਹਾਂ ਜੀ ਭੈਣ ਜੀ ਮੈਂ ਨਾ ਇੱਕ ਵੀਡੀਓ ਦੇਖੀ ਸੀ। ਉੱਥੇ ਨਾ ਲੰਗਰ ਹਾਲ ਵਿੱਚ ਨਾ ਮਸ਼ੀਨ ਨਾਲ। ਬੜੇ ਬੜੀ ਸੋਹਣੇ ਸੋਹਣੇ ਪ੍ਰਸ਼ਾਦੇ ਬਣਾਏ ਜਾ ਰਹੇ ਸੀ ਲੰਗਰ।
ਹਾਂ ਜੀ। ਭੈਣ ਜੀ ਹੁਣ ਮੋਸਟਲੀ ਨਾ ਲੰਗਰ ਚ ਹੀ ਪ੍ਰਸ਼ਾਦੇ ਬਣਦੇ ਆ ਅ ਮਸ਼ੀਨ ਨਾਲ। ਕਿਉਂਕਿ ਤੁਸੀਂ ਆਪ ਸੋਚੋ। ਪਹਿਲਾਂ ਸੰਗਤਾਂ ਟਾਈਮ ਕੱਢ ਕੇ ਆਪਣਾ। ਜਦੋਂ ਅਸੀਂ ਛੋਟੇ ਸੀ ਤਾਂ ਸਾਰੇ ਇਕੱਠੇ ਮਿਲ ਕੇ ਸੇਵਾ ਕਰਦੇ ਸੀ। ਹਨਾ ਮਤਲਬ ਚਾਰ -ਚਾਰ ਘੰਟੇ ਅਸੀਂ ਪ੍ਰਸ਼ਾਦਿਆਂ। ਤੇ ਲੱਗਣਾ ਕਿਸੇ ਨੇ ਸਬਜ਼ੀ ਕੱਟਣੀਆਂ ਪਰ ਭੈਣ ਜੀ ਦੇਖੋ ਅੱਜ। ਕੱਲ ਕੋਈ ਵੀ ਨਹੀਂ ਆਉਂਦਾ ਅੱਗੇ ਸੇਵਾ ਲਈ। ਜੇ ਕਹਿਣਾ ਨੀ ਚਾਹੀਦਾ ਤਾਂ। ਕਿਉਂਕਿ ਲੋਕਾਂ ਕੋਲ ਟਾਈਮ ਨਹੀਂ ਕਿਸੇ। ਕੋਈ ਕਿੱਥੇ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਆ। ਕੋਈ ਕਿੱਥੇ। ਫਿਰ ਗੁਰਦੁਆਰੇ ਵਾਲਿਆਂ ਨੇ ਸੰਗਤ। ਭੁੱਖੀ ਨਾ ਜਾਵੇ, ਜਾਂ ਫਿਰ ਮੈਨੇਜਮੈਂਟ ਬੀਗੜ ਨਾ ਜਾਵੇ ਤਾਂ ਕਰਕੇ ਮਸ਼ੀਨਾਂ ਹੀ ਮੋਸਟਲੀ ਸਾਰੇ ਗੁ
ਹਾਂ ਇਹ ਤੇ ਬੜਾ ਵਧੀਆ ਸਿਸਟਮ ਬਣਾਇਆ ਹੋਇਆ ਉਹਨਾਂ ਨੇ ਗੁਰਦੁਆਰੇ ਵਾਲਿਆਂ ਨੇ ਨਾ।
ਸਾਹਿਬ ਲੰਗਰ ਸਾਹਿਬ ਜਾਓਗੇ ਭੈਣ ਜੀ। ਤੁਸੀਂ ਦੇਖੋਗੇ ਉੱਥੇ ਇੱਕ -ਇੱਕ ਅਹ। ਲੋਕਲ ਗੁਰਦੁਆਰਿਆਂ 'ਚ ਵੀ ਜਿੱਥੇ ਇਕੱਲਾ ਦਿਨ ਦੇ ਪੰਜਾਹ ਲੋਕ ਲੰਗਰ ਪ੍ਰਸ਼ਾਦਾ ਛਕਦੇ ਆ। ਉਹਨਾਂ ਲਈ ਵੀ ਮਸ਼ੀਨਾਂ ਰੱਖੀਆਂ ਹੋਈਆਂ ਨੇ ਮਤਲਬ ਗੁਰਦੁਆਰੇ। ਵਾਲਿਆਂ ਨੇ ਹਾਂ ਜੀ ਸਿਸਟਮ ਇੰਨਾ ਵਧੀਆ ਕਰਤਾ ਵੀ। ਕੋਈ ਵੀ ਅ ਬੰਦਾ ਭੁੱਖਾ ਨਾ ਜਾਵੇ। ਮੈਨੇਜਮੈਂਟ।
ਅੱਛਾ ਭੈਣ ਜੀ ਇਹ ਦੱਸੋ, ਤੁਸੀਂ ਜਿਹੜੋ ਪ੍ਰਸ਼ਾਦੇ ਬਣਾਦੇ ਨੇ ਉਹ ਬਣਾਦੇ ਨੇ ਉਹ ਮਤਲਬ ਸੋਫਟ ਬਣਦੇ ਨੇ ਬਿਲਕੁਲ
ਬਹੁਤ ਸੋਫਟ ਬਣਦੇ ਆ, ਭੈਣਜੀ ਕਿਉਂਕਿ ਉਹਨਾ ਨੂੰ ਫੇਰ ਬਾਅਦ ਚੋਂ ਦੇਖੋ, ਗਰਮ ਰੋਟੀਆਂ 'ਚ ਪ੍ਰਸ਼ਾਦਿਆਂ 'ਚ ਘਿਓ ਲੱਗ ਜਾਂਦਾ ਜੀ। ਮੇਨ ਕਣਕ ਆਟਾ ਵਧੀਆ ਹੁੰਦਾ ਜੀ ਦੇਖੋ, ਤੇ ਪ੍ਰਸ਼ਾਦੇ ਬਹੁਤ ਸੋਫਟ ਬਣਦੇ ਆ ਕੋਈ ਐਵੇਂ ਨਾ ਵੀ ਜਿੰਹਨਾਂ ਦੇ ਮੈਂ ਕਹਿੰਦੀ ਹਾਂ, ਬਜ਼ੁਰਗ ਵੀ ਨੇ ਉਹ ਵੀ ਖਾ ਸ ਸਾਧਿਆ
ਅੱਛਾ, ਇਹ ਤੇ ਬੜੀ ਵਧੀਆ ਗੱਲ ਹੈਗੀ ਐ, ਮੈਂ ਸੁਣਿਆ ਹੋਇਆ ਵੀ ਗੁਰਦੁਆਰੇ ਲੰਗਰ ਬਹੁਤ ਹੀ ਸਵਾਦ ਬਣਦਾ ਬਹੁਤ ਹੀ ਵਧੀਆ ਬਣਦਾ ਨਹੀਂ ਮੈਂ ਕਦੀ ਲੰਗਰ ਛੱਕਣ ਨੀ ਗਈ, ਮੈਂ ਨਾ ਬਸ ਅ ਇਧਰ ਟੀਵੀ 'ਚ ਹੀ ਫਿਲਮਾਂ 'ਚ ਗੁਰਦੁਆਰਾ ਵੇਖਿ ਖਿਆ ਹੋਇਆ, ਵੈਸੇ ਮੈਂ ਕਦੀ ਗਈ ਨੀ ਸੀਗੀ ਬਸ ਮੇਰੇ ਘਰ ਦੇ ਕੋਲ ਇੱਕ ਛੋਟਾ ਜਿਹਾ ਗੁਰਦੁਆਰਾ ਹੈਗਾ। ਉੱਥੇ ਜਾਂਦੇ ਸੀਗੇ, ਅਸੀਂ ਬਸ ਤੇ ਉੱਥੇ ਤੇ ਅਸੀਂ ਆਪ ਹੀ ਸਭ ਮਿਲ ਕੇ ਬਣਾ ਲੈਂਦੇ ਸੀ। ਸੀਗੇ ਜ ਹਾਂਜੀ ਸੇਵਾ ਕਰਦੇ ਸੀਗੇ ਆਪ ਹੀ ਸਭ ਮਿਲ ਕੇ ਜਿਵੇਂ ਸਾਡੀ ਗਲੀ ਦੇ ਅਹ ਲੋਕ ਹੈ। ਸੀ ਮਿਲ ਕੇ ਅਸੀਂ ਆਪ ਹੀ ਸੇਵਾ ਕਰ ਲੈਂਦੇ ਸੀ, ਤੇ ਐਵੇਂ ਲੱਗਦਾ ਸੀ ਨਾ ਅਸੀਂ ਆਪ ਹੀ ਬਣਾ ਰਹੇ ਆਂ। ਤੇ ਆਪਣੇ ਆਪ ਹੀ ਅਸੀਂ ਖਾ ਰਹੇ ਹਾਂ, ਤੇ ਸਵਾਦ ਤੇ ਬੜਾ ਲੱਗਦਾ ਸੀਗਾ। ਪਰ ਐਵੇਂ ਵੱਡੇ ਬੜੇ ਵੱਡੇ ਗੁਰਦੁਆਰੇ ਤੇ ਜਿੱਥੇ ਮਸ਼ੀਨਾਂ ਨਾਲ ਲੰਗਰ ਤਿਆਰ ਹੁੰਦਾ ਹੋਵੇ, ਉੱਥੋਂ ਨੀ ਕਦੀ ਮੈਂ ਖਾਆ
ਭੈਣਜੀ ਪਤਾ ਗ ਗੁਰਦੁਆਰਾ ਹੋਵੇ ਜਾਂ ਮੰਦਿਰ ਹੋਵੇ। ਲੰਗਰ ਹਰ ਜਗ੍ਹਾ ਦਾ ਵਧੀਆ ਹੁੰਦਾ, ਕਿਉਂਕਿ ਉੱਥੇ ਬਾਣੀ ਦਾ ਅਸਰ ਹੁੰਦਾ ਦੇਖੋ। ਕਿਉਂਕਿ ਜਿੰਨੇ ਵੀ ਠੀਕ ਆ ਕਿਉਂਕਿ ਦੇਖ ਦੇਖੋ ਅੰਨ ਹੋ ਗਿਆ ਪਾਣੀ ਹੋ ਗਿਆ। ਸਾਰੇ ਕਹਿੰਦੇ ਨਾ ਅੰਨ ਦੇਵਤਾ ਪਾਣੀ ਦੇਵਤਾ ਵੈਸਤਰ ਦੇਵਤਾ ਲੂਣ ਇਹ ਸਾਰੀਆਂ ਚੀਜ਼ਾਂ ਕੈਚ ਕਰਦੀਆਂ ਨੇ। ਹਰ ਚੀਜ਼ ਨੂੰ ਚਾਹੇ ਤੁਸੀਂ ਫਿਰ ਘਰ 'ਚ ਦੇਖੋ, ਲੰਗਰ ਪ੍ਰਸ਼ਾਦੇ ਬਣਾ ਰਹੇ ਓ। ਜਿਵੇਂ ਦੀ ਤੁਸੀਂ ਸੋਚ ਕਰੋਗੇ, ਉਹ ਕਰਕੇ ਤੁਸੀਂ ਲੰਗਰ ਬਣਾਓਗੇ ਪ੍ਰਸ਼ਾਦੇ ਬਣਾਓਗੇ, ਤੁਹਾਡੇ ਘਰਦੇ ਵੀ ਭੈਣ ਜੀ। ਤੁਸੀਂ ਮੰਨੋਗੇ ਨਹੀਂ, ਉਹ ਅਸਰ ਸਾਹਮਣੇ ਖਾਣ ਵਾਲੇ ਚ ਵੀ ਉਹੀ ਅਸਰ ਹੋ ਜਾਂਦਾ। ਫੇਰ ਤੁਸੀਂ ਚੰਗਾ ਸੋਚ ਕੇ ਬਣਾ ਲੋੋ। ਚਾਹੇ ਤੁਸੀਂ ਮਾੜਾ ਸੋਚ ਕੇ ਬਣਾ ਲਓ, ਫੇਰ ਸਾਡੇ ਘਰ ਚ ਉਹੀ ਚੀਜ਼ਾਂ ਘੁੰਮਦੀਆਂ ਨੇ।
ਇਹ ਤੇ ਤੁਸੀਂ ਬਿਲਕੁਲ ਵੱਡੀਆਂ ਗੱਲ ਮੇਰੀ ਨਾ ਦਾਦੀ ਵੀ ਜਦ ਮੈਂ ਛੋਟੀ ਸੀਗੀ, ਨਾ ਇਹੀ ਕਹਿੰਦੀ ਸੀਗੀ ਮੇਰੀ ਮੰਮਾ ਨੂੰ ਕਿ ਕੁੜੀਏ ਤੂੰ ਨਾ ਰੱਬ ਦਾ ਨਾਂ ਲੈ ਲੈ ਕੇ ਨਾਲ ਨਾਲ ਘਰ ਦਾ ਉਹ ਹਾਂ ਰੋਟੀ ਪਾਣੀ ਬਣਾਇਆ, ਘਰ ਬਈ ਐਵੇਂ ਨਾ ਫੇਰ ਉਹ ਪ੍ਰਸ਼ਾਦ ਦਾ ਰੂਪ ਬਣ ਜਾਂਦਾ ਤੇ ਤਾਂ ਹੀ ਫੇਰ ਮੇਰੀ ਮੰਮਾ ਹਾਂਜੀ-ਹਾਂਜੀ। ਤਾਂ ਹੀ ਮੇਰੀ ਮੰਮਾ ਨਾ ਨਾਲ-ਨਾਲ ਪਾਠ ਕਰਦੇ ਹੁੰਦੇ ਸੀ, ਤੇ ਨਾਲ-ਨਾਲ ਮੈਂ ਕਹਿੰਦੇ ਸੀ ਮੰਮਾ ਰੋਟੀ ਟੀ ਤੇ ਬਣਾ ਲੋ, ਤੁਸੀਂ ਨਾਲ ਨਾਲ ਪਾਠ ਕਰਦੇ ਪਏ ਔ। ਤੇ ਮੰਮਾ ਕਹਿੰਦੇ ਸੀ, ਬੇਟੇ ਮੈਨੂੰ ਵੈਸੇ ਘਰ ਦੇ ਕੰਮਾਂ ਚ ਕਈ ਵਾਰ ਨਹੀਂ। ਟੈਮ ਲੱਗਦਾ ਮੈਂ ਰੋਟੀ ਪਾਣੀ ਹਾਂ ਸਬਜ਼ੀ ਬਣਾਉਂਦੇ-ਬਣਾਉਂਦੇ ਨਾਲ ਨਾਲ ਪਾਠ ਕਰ ਲਾਂਗੀ ਤੇ ਨਾਲ ਮੇਰਾ ਮੈਨੂੰ ਕੁਛ ਪੁੰਨ ਵੀ ਮਿਲ ਜਾਏਗਾ। ਤੇ ਨਾਲ ਮੇਰਾ ਲੰਗਰ, ਜਿਹੜਾ ਮੈਂ ਬਣਾ ਰਹੀ, ਆਂ ਐਹ ਵੀ ਪ੍ਰਸ਼ਾਦ ਦਾ ਰੂਪ ਲੈਲੇਗਾ। ਇਸ ਕਰਕੇ ਨਾ ਫੇਰ ਮੇਰੀ ਮੰਮੀ ਨਾਲ ਨਾਲ ਹੀ ਪਾਠ ਕਰਦੇ ਰੈਂਦੇ ਸੀਗੇ।
ਕਿਉਂਕਿ-ਅ ਭੈਣ ਜੀ ਦੇ ਖੋ ਹੁਣ ਸਰੋਵਰ ਆ, ਹੁਣ ਉਹਦੇ ਵਿੱਚ ਉਹ ਕਹਿੰਦੇ ਵੀ ਅੰਮ੍ਰਤ। ਕਿਉਂਕਿ ਉਹ ਚੇ ਚੌਵੀ ਘੰਟੇ ਦੇਖੋ, ਬਾਣੀ ਨੇ ਅਸਰ ਕਰਨਾ ਉੱਥੇ ਸਿਰਫ਼ ਬਾਣੀ ਚੱਲ ਰਹੀ ਹੈ, ਤਾਂ ਉਹ ਆਪਣੇ ਆਪ ਅੰਮ੍ਰਿਤ ਬਣ ਗਿਆ ਜੀ ਦੇਖੋ।
ਹਾਂਜੀ, ਇਹ ਤੇ ਬਿਲਕੁਲ ਸਹੀ ਗੱਲ ਤਾਂ ਹੀ ਸਰੋਵਰ ਹੀ ਸਾਰੇ ਇਸ਼ਨਾਨ ਕਰਨ ਜਾਂਦੇ ਨੇ ਇੱਕ ਨਾ ਮੈਂ ਪੁਰਾਣੀ ਇਤਿਹਾਸਿਕ ਪਿਕਚਰ ਵਿੱਚ ਵੇਖਿਆ ਸੀਗਾ, ਗੁਰਦੁਆਰੇ ਚ ਨਾ ਕਾਲੇ ਕੌਏ ਪਾਣੀ ਜਾ ਰਹੇ ਸੀਗੇ, ਔਰ ਨਾ ਉਹ ਚਿੱਟੇ ਹੋ ਕੇ ਬਾਹਰ ਆ ਰਹੇ ਸੀਗੇ ਉਹ ਵੀ ਮੈਂ
ਸਾਹਿਬ ਦਾ ਭੈਣਜੀ ਦੇਖੋ ਪਤਾ ਕੀ ਆ, ਉੱਥੇ ਉਹ ਹੰਸ ਜਿਹੜੇ ਸੀਗੇ ਅਹ ਉੱਥੇ ਪਿੰਗਲੇ ਦੀ ਕਹਾਣੀ ਆ ਭੈਣਜੀ ਦੇਖੋ, ਉਹ ਰਜਨੀ ਇੱਕ ਰਾਜੇ ਦੀ ਕੁੜੀ ਸੀ, ਉਹ ਸੱਤ ਭੈਣਾਂ ਸੀ, ਤੇ ਰਾਜੇ ਨੇ ਇੱਕ ਵਾਰ ਪੁੱਛਿਆ ਵੀ ਤੁਸੀਂ ਕਿਹਦਾ ਦਿੱਤਾ ਖਾਂਦੇ ਹੋ ਛੇ ਨੇ ਤਾਂ ਕਹਿਤਾ ਵੀ ਥੋਡਾ ਦਿੱਤਾ, ਖਾਂਦੇ ਉਹ ਕਹਿੰਦੀ ਵੀ ਮੈਂ ਤਾਂ ਰੱਬ ਦਾ ਦਿੱਤਾ ਤਾ ਖਾਂਦੀ ਹਾਂ ਮੈਂ ਕਿਸੇ ਦਾ ਦਿੱਤਾ ਨੀ ਖਾਂਦੀ, ਮੈਂ ਮੇਰੇ ਕਰਮਾਂ ਦਾ ਖਾਂਨੀ ਹਾਂ। ਰਾਜੇ ਨੇ ਉਹਦਾ ਵਿਆਹ ਕਰਾਤਾ ਇੱਕ ਪਿੰਗਲੇ ਨਾਲ ਵੀ ਜੇ ਤੈਨੂੰ ਇਹਨਾ, ਹਾਂਜੀ। ਫੇਰ ਉਹ ਪਿੰਗਲੇ ਨੂੰ ਸੰਮਾਲਦੀ ਆ ਜੀ। ਚ-ਅ ਦੇਖੋ ਪਿੰਡ ਪਿੰਡ ਜਾ ਕੇ ਉਹਦਾ ਢਿੱਡ ਭਾਰਦੀ ਆ, ਉਹਨੂੰ ਰੇੜ ਕੇ ਲੈ ਕੇ ਜਾਂਦੀ ਰੈਂਦੀ ਆ, ਕੋਹੜ ਹੁੰਦਾ ਪਿੰਗਲੇ ਨੂੰ। ਤੇ ਉਹਦੇ ਲਈ ਰੋਟ ਟੀ ਲੈਣ ਜਾਂਦੀ ਆ, ਤੇ ਉੱਥੇ ਉਹ ਛੱਪੜ ਕੋਲ ਉਹਨਾ ਨੂੰ ਬਿਠਾ ਕੇ ਜਾਂਦੀ ਆ ਆਪਦੇ ਪਿੰਗਲੇ ਨੂੰ। ਜਦ ਥਾਂਈ ਉਹ ਆਂਦ, ਜਦੋਂ ਪਿੰਗਲਾ ਦੇਖਦਾ ਵੀ ਏਹੇ ਜਿਹੜੇ ਕਾਲੇ ਕਊਏ ਆ, ਹੰਸ ਬਣ ਕੇ ਨਿਕਲ ਰਹੇ ਆ, ਤਲਾਅ ਦੇ ਵਿੱਚੋਂ। ਉਸ ਟਾਈਮ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉੱਥੇ ਪਾ-ਬਾਣੀ ਪੜ੍ਹਦੇ ਸੀ। ਇਹ ਉਹ ਤਲਾਬ ਸੀਗਾ, ਜਿੱਥੇ ਅੱਜ ਅੰਮ੍ਰਿਤਸਰ ਹੈ, ਸਰੋਵਰ। ਤੇ ਉਹ ਕੀ ਕਰਦਾ, ਉਹ ਆਪ ਹੀ ਬੀ ਨਾਣ ਚੱਲ, ਓ ਥੇ ਮਤਲਬ ਇੱਕ ਉਂਗਲੀ ਪਾਂਦਾ, ਉਹਦਾ ਕੋਹੜ ਠੀਕ ਹੋ ਜਾਂਦਾ। ਐਂ ਕਰਕੇ ਉਹ ਸਾਰਾ ਸਹੀ ਹੋ ਜਾਂਦਾ। ਪਰ ਉਹਨੇ ਸਬੂਤ ਦੇ ਲਈ, ਸਬੂਤ ਦੇ ਲਈ ਇੱਕ ਉਂਗਲੀ ਬਚਾ ਕੇ ਰੱਖਦੀ ਆ। ਉਹ ਕੈਂਦੇ ਵੀ ਤੂ ਮੇਰੀ ਪਿੰਗਲਾ ਮਾਰਤਾ, ਤੂ ਕੌਣ ਆ ਤੂ ਪਿੰਗਲਾ ਨਈ ਆਂ, ਫੇਰ ਉਹ ਕੈਂਦਾ ਮੈਂ ਹੀ ਤੇਰਾ ਪਿੰਗਲਾਂ, ਇਹ ਕਹਾਣੀ ਉਹ ਸੀਗੀ।
ਅੱਛਾ ਜੀ, ਏਹ ਤੇ ਬੜੀ ਵਧੀਆ ਤੁਸੀਂ ਮੈਨੂੰ ਕਹਾਣੀ ਸੁਣਾਈ। ਮੈਨੂੰ ਬੜਾ ਈ ਆਨੰਦ ਆਇਆ ਤੁਆਡੀ ਕਹਾਣੀ ਸੁਣ ਕੇ ਐਹ ਵਾਲੀ। ਮੈਂ ਨਾ ਹਾਂਜੀ ਮੈਂ ਅੱਗੋਂ ਦੀ ਵੀ ਮੈਨੂੰ ਕੋਈ ਗੱਲ ਪੁੱਛਣੀ ਹੋਊਗੀ ਨਾ ਮੈਂ ਤੁਆਨੂੰ ਫੋਨ ਕਰਾਂਗੀ, ਐਵੇਂ ਮੈਨੂੰ ਕੋਈ ਵੀ ਨੌਲੇਜ ਚਾਈਦੀ ਹੋਏਗੀ। ਤੇ ਮੈਨੂੰ ਨਾ ਤੁਸੀਂ ਜ਼ਰੂਰ, ਮੇਰੀ ਕੋਲ ਚੱਕਿਆ ਕਰੋ। ਹਾਂਜੀ, ਮੇਰੀ ਕੋਲ ਚੱਕ ਲੈਣਾ ਫਿਰ ਤੁਸੀਂ ਹਾਂਜੀ। ਹਾਂਜੀ ਹੋਰ ਨਾ। ਹਾਂਜੀ ਠੀਕ ਐ ਭੈਣ ਜੀ, ਤੇ ਨਾ ਅਹ ਫੇਰ ਤੁਸੀਂ ਜਦੋਂ ਫ੍ਰਰੀ ਹੋਓਗੇ ਨਾ ਫੇਰ ਤੁਸੀਂ ਮੈਨ ਕਾਲ ਕਰਨਾ, ਠੀਕ ਐ ਭੈਣਜੀ। ਠੀਕ ਐ ਜ-ਸ-ਠੀਕ ਐ ਜੀ ਸਤਿ ਸ੍ਰੀ
ਸਤਿ ਸ੍ਰੀ ਕਾਲ ਭੈਣ ਜੀ ਸਤਿ ਸ੍ਰੀ ਕਾਲ।